ਹ
ਸ਼ੀ ਕਾਲ ਮੈਮ ਹੋਰ ਕਿਵੇਂ ਓ ਤੁਸੀਂ ਮੈਮ?
ਵਧੀਆ-ਵਧੀਆ ਤੁਸੀਂ ਦੱਸੋ?
ਅਸੀਂ ਵੀ ਬੋਹਤ ਵਧੀਆ ਮੈਮ। ਤੇ ਮੈਮ ਤੁਸੀਂ ਹੁਣ ਕੀ ਕਰ ਰੇ ਸੀ?
ਮੈਂ ਕੁਛ ਨੀ ਥੋਡੇ ਨਾਲ ਗੱਲ ਕਰ ਰੀ ਸੀਗੀ।
ਅੱਛਾ-ਅੱਛਾ ਜੀ। ਮੈਂ ਹੁਣ ਆਪਣੀ ਬੇਬੀ ਨੂੰ ਸਿਲਾ ਕੇ ਹਟੀ ਸੀਗੀ।
ਅੱਛਾ-ਅੱਛਾ।
ਹਾਂਜੀ ਹਾਂ ਮੇਰੇ ਬੱਚੇ ਨੂੰ ਨੀਂਦ ਆਰੀ ਸੀਗੀ।
ਹਾਂਜੀ-ਹਾਂਜੀ।
ਅੱਛਾ ਜੀ ਤੇ ਤੁਸੀਂ ਕੇੜੀ ਸਟੱਡੀ ਕਰਦੇ ਓ ਮੈਮ?
ਹਾਂਜੀ ਮੈਂ ਬੀਕੌਮ ਫਸਟ ਈਅਰ ਕਰ ਰੀਆ।
ਓਕੇ-ਓਕੇ ਮੈਮ ਬੋਹਤ ਵਧੀਆ ਹੈਗਾ ਚਲੋ ਵਧੀਆ ਫਿਊਚਰ ਹੋਵੇ ਪਰਮਾਤਮਾ ਕਰੇ ਤੁਹਾਡਾ।
ਹਾਂਜੀ।
ਤੇ ਮੈਮ ਫੇਰ ਤੁਸੀਂ ਇੱਕ ਸਟੂਡੈਂਟ ਓ ਤੇ ਓਦੇ ਨਾਲ-ਨਾਲ ਤੁਹਾਨੂੰ ਘੁੰਮਣ ਦਾ ਸ਼ੌਂਕ ਵੀ ਹੋਣਾ ਬੋਹਤ ਜਾਦਾ?
ਹਾਂਜੀ-ਹਾਂਜੀ ਬੋਤ ਐ ਘੁੰਮਣ ਦਾ ਸ਼ੌਕ ਬਸ ਘਰ ਵਾਲੇ ਭੇਜਦੇ ਨੀ ਓ ਗੱਲ ਵੱਖਰੀ ਐ।
ਅੱਛਾ ਜੀ ਅੱਛਾ।
ਹਾਂਜੀ।
ਤੇ ਤੁਹਾਨੂੰ ਕਿੰਨਾ ਕੁ ਸ਼ੌਂਕ ਏ ਟਰੈਵਲਿੰਗ ਦਾ?
ਮੈਨੂੰ ਮਤਲਬ ਸ਼ੌਂਕ ਤਾਂ ਹੈ ਘੁੰਮਣ ਫਿਰਨ ਦਾ ਬਟ ਮੈਨੂੰ ਨਾ ਐਦਾਂ ਗੁਰ ਦੁਆਰੇ ਵਗੈਰਾ ਜਾਨ ਦਾ ਸ਼ੌਕ ਜਿੱਦਾਂ ਹਜ਼ੂਰ ਸਾਹਿਬ ਹੋ ਗਿਆ, ਹੇਮਕੁੰਟ ਸਾਹਿਬ ਹੋ ਗਿਆ।
ਅੱਛਾ ਜੀ ਅੱਛਾ, ਅੱਛਾ ਜੀ ਤੁਸੀਂ ਤਾਂ ਬਹੁਤ ਜਾਦਾ ਧਾਰਮਿਕ ਵਿਅਕਤੀ ਹੋਓਗੇ।
ਬਸ ਥੋੜ੍ਹਾ ਕੈਂਦੇ ਨਾ ਪਿਆਰ ਵੱਧ ਤਾਂ ਉਦੇ ਨਾਲ ਉ ਚੀਜ਼ ਮੈਨੂੰ ਅਟੈਚ ਐ ਬੋਤ ਜਾਦਾ।
ਹਾਂਜੀ ਹਾਂ ਫੇਰ ਤੁਆਨੂੰ ਨਾ ਪਤਾ ਕੀ ਐ ਤੁਹਾਡੇ ਪਰਿਵਾਰ ਵੱਲੋਂ ਜੇੜੇ ਸੰਸਕਾਰ ਨੇ ਬਹੁਤ ਚੰਗੇ ਮਿਲੇ ਹੋਏ ਨੇ ਜੀ।
ਹਾਂਜੀ।
ਤੁਸੀਂ ਕਿ ਮਤਬਲ ਕੇ ਅੱਜ ਕੱਲ ਦੀਆਂ ਜੇੜੀਆਂ ਕੁੜੀਆਂ ਨੇ ਜਾਂ ਜਨਰੇਸ਼ਨ ਦੀਆਂ ਉਨਾਂ ਨਾਲੋਂ ਤੁਸੀਂ ਅਲੱਗ ੳ।
ਹਾਂਜੀ।
ਬੋਹੁਤ ਜਾਦਾ।
ਮੈਂ ਕਈ ਕੁੜੀਆਂ ਨੂੰ ਦੇਖਿਆ ਯਾ ਕਿ ਬਈ ਪਾਰਟੀਆਂ ਕਰਨੀ ਐ ਸ਼ੋਟ-ਸ਼ੋਟ ਡਰੈਸ ਪਾਨੀ ਐ ਉ ਸਾਡੇ ਫੈਮਿਲੀ ਦੇ ਬਿਲਕੁਲ ਅਗੇਨਸਟ ਹੈਗੈ।
ਮੈਮ ਆਲਸੋ ਮੇਰੀ ਫੈਮਿਲੀ ਦੇ ਵੀ ਐਵੇ ਈ ਹੈਗਾ। ਕਿਉਂਕਿ ਕੋਈ ਵੀ ਫੈਮਿਲੀ ਏ ਜੇੜੀ ਆਪਾਂ ਨੂੰ ਏਦਾਂ ਅਲਾਓ ਨੀ ਕਰਦੀ ਹੈਗੀ ਛ ਸ਼ੋਟ ਕੱਪੜੇ ਪੋਣ ਨੂੰ, ਕਿਉਂਕਿ ਆਪਾਂ ਨੂੰ ਜੇੜਾ ਆਪਣੇ ਆਲੇ ਦੁਆਲੇ ਦਾ ਪਹਿਰਾਵਾ ਏ ਉਦੇ ਮੁਤਾਬਿਕ ਹੀ ਪਹਿਨਣਾ ਪੈਂਦਾ ਹੈਗਾ ਦੇਖੋ।
ਹੁਨ ਜਿੱਦਾਂ ਤੁਸੀਂ ਅੱਜ ਲਾ ਲੋ ਜਿੱਦਾਂ ਮੇਰੇ ਫਾਦਰ ਦਰ ਸਾਬ ਨਾ ਬੋਤ ਸਟ੍ਰਿਕਟ ਨੇ ਇਸ ਮਾਮਲੇ ਦਾ ਸਪੈਸ਼ਲੀ ਤੇ ਉ ਕੈਂਦੇ ਆ ਜੇ ਤੁਸੀਂ ਮਲਬ ਗੁਰਦੁਆਰੇ 'ਚ ਵੀ ਐਦਾ ਲਿਖਿ ਲਿਖਿਆ ਹੋਇਆ, ਕਿ ਸੂਟ ਤੋਂ ਬਿਨਾਂ ਤੁਹਾਨੂੰ ਨਹੀਂ ਏਦਾਂ, ਮਤਲਬ ਜਿੱਦਾਂ ਅਸੀਂ ਨਾ ਮ ਮੰਨਦੇ ਹਾਂ, ਸਾਡੇ ਦਰਬਾਰ ਸਾਹਿਬ ਹੈ ਇੱਕ, ਜਿਨਾਂ ਨੂੰ ਅਸੀਂ ਮੰਦੇ ਹਾਂ।
ਹਾਂਜੀ।
ਪੰਜਾਬ 'ਚ ਹੈ ਉਹ, ਤੇ ਉੱਧਰ ਤਾਂ ਬਿਲਕੁਲ ਸਟ੍ਰਿਕਟਲੀ ਮਨਾ ਹੈ। ਕਿ, ਸਲਵਾਰ ਸੂਟ ਹੀ ਹੋਣਾ ਚਾਹੀਦਾ ਹੈ।
ਹਾਂਜੀ ਮੈਮ, ਆਲਮੋਸਟ ਹਰ ਇੱਕ ਗੁਰਦੁਆਰੇ ਦੇ ਵਿੱਚ ਲਿਖਿਆ ਹੁੰਦਾ ਹੈ।
ਹਾਂਜੀ।
ਹਾਂਜੀ, ਇਹ ਤਾਂ ਹੁਣ ਹਰ ਕਿਤੇ ਹੀ ਲਿਖ ਕੇ ਲਾਇਆ ਹੁੰਦਾ, ਕਿ ਤੁਹਾਨੂੰ ਗੁਰੂ ਘਰ ਦੇ ਵਿੱਚ, ਸਲਵਾਰ ਸੂਟ ਪਾ ਕੇ ਹੀ ਆਉਣਾ ਚਾਹੀਦਾ ਹੈਗਾ।
ਹਾਂਜੀ, ਮਤਲਬ
ਕਿਉਂਕਿ ਸੂਟ- ੱਸੂਟ ਦੇ ਨਾਲ ਆਪਾਂ ਚੁੰਨੀ ਲੈਂਦੇ ਹਾਂ, ਜਿਹਦੇ ਨਾਲ ਆਪਣਾ ਸਿਰਾ ਜਿਹੜਾ, ਉਹ ਚੰਗੀ ਤਰ੍ਹਾਂ ਢੱਕਿਆ ਜਾਂਦਾ।
ਹਾਂਜੀ ਹਾਂਜੀ, ਇਹ ਤਾਂ ਹੈ। ਮਤਲਬ ਤੁਸੀਂ ਇੱਦਾਂ ਹੀ ਪਹਿਲੇ ਪੂਰਾ ਏਦਾਂ ਹੋ ਕੇ ਜਾਓ ਨਾ, ਕਿ ਦੂਜੇ ਬੰਦੇ ਨੂੰ ਅਨਕਫਰਟੇਬਲ ਫੀਲ ਹੀ ਨਾ ਹੋਏ। ਤੁਸੀਂ ਇਹ ਦੇਖੋ, ਤੁਸੀਂ ਕਿੱਥੇ ਜਾ ਰਹੇ ਹੋ, ਤੁਸੀਂ ਗੁਰੂ ਘਰੇ ਜਾ ਰਹੇ ਹੋ।
ਹਾਂਜੀ ਹਾਂ, ਗੁਰੂ ਘਰ ਮੈਮ, ਕਿਉਂਕਿ ਗੁਰੂ ਘਰ ਆਪਣੇ ਲਈ ਇੱਕ ਅਜਿਹੀ ਜਗ੍ਹਾ ਹੈ ਜਿੱਥੇ ਸਾਰੀ ਤਰ੍ਹਾਂ ਦੇ ਲੋਕ ਆਉਂਦੇ ਨੇ-ਬੱਚੇ, ਬੁੱਢੇ, ਔਰਤਾਂ ਕੁੜੀਆਂ, ਮੁੰਡੇ, ਸਾਰੇ ਆਉਂਦੇ ਨੇ ਦੇਖੋ, ਹਨਾ। ਕਿਉਂਕਿ, ਸਭ ਦਾ ਦੇਖਣ ਦਾ ਸਿਸਟਮ ਹੈ ਜਿਹੜਾ, ਉਹ ਬਹੁਤ ਅਲੱਗ ਹੁੰਦਾ ਹੈਗਾ।
ਹਾਂਜੀ-ਹਾਂਜੀ।
ਆਪਣੇ ਪੇਰੈਂਟਸ ਨੇ ਜਿਹੜੇ, ਉਹ ਆਪਾਂ ਨੂੰ ਇਸੇ ਚੀਜ਼ ਲਈ ਕਹਿ ਰਹੇ ਨੇ, ਕਿ ਤੁਹਾਨੂੰ ਕੋਈ ਗ਼ਲਤ ਤਰੀਕੇ ਤਰੀਕੇ ਨਾਲ ਨਾ ਦੇਖੇ।
ਹਾਂਜੀ, ਐ ਹੁਣ ਅਸੀਂ ਨਿਊਜ਼ ਦੇਖਦੇ ਹਾਂ ਕੀ ਹਲੇ ਕੀ ਚੱਲ ਰਿਹਾ, ਤੁਹਾਨੂੰ ਵੀ ਪਤਾ ਹੈ ਨਿਊਜ਼'ਚ। ਤੇ ਮੈਂ ਇਹ ਕਹਿ ਰਹੀ ਹਾ, ਕਿ ਤੁਸੀਂ ਪਹਿਲੇ ਸਾਵਧਾਨ ਰਹੋ ਨਾ, ਤੁਸੀਂ ਪਹਿਲੇ ਅਲਰਟ ਰਹੋ, ਕਿ ਉਹ ਚੀਜ਼ ਅਸੀਂ, ਕਹਾਉਣ ਹੀ ਨਹੀਂ ਦੇਣੀ। ਤੁਸੀਂ ਆਪਣਾ ਡਰੈਸਿੰਗ ਸੈਂਸ, ਪਹਿਲੇ ਹੀ ਸਹੀ ਕਰ ਲਓ।
ਹਾਂਜੀ ਹਾਂ, ਮੈਮ ਇਹ ਤਾਂ ਸਭ ਤੋਂ ਵਧੀਆ ਗੱਲ ਹੈ।
ਹਾਂਜੀ।
ਕਿਉਂਕਿ ਜਿਹੜੇ ਹੁਣ ਮੋਸਟਲੀ ਕੁੜੀਆਂ ਨੇ, ਜਾਂ ਆਪਣੇ ਪਰਿਵਾਰ ਤੋਂ ਅਲੱਗ ਰਹਿ ਰਹੀਆਂ ਨੇ, ਸਟੱਡੀ ਕਰ ਰਹੀਆਂ ਨੇ ਦੇਖੋ।
ਹਾਂਜੀ-ਹਾਂਜੀ।
ਉਹ ਹੁਣ, ਵੈਸਟਰਨ ਡਰੈਸਾਂ ਨੂੰ ਹੀ ਪ੍ਰੈਫਰੈਂਸ ਦੇ ਰਹੀਆਂ ਨੇਗੀਆਂ।
ਹਾਂਜੀ-ਹਾਂਜੀ, ਬਹੁਤ ਰੇਅਰ ਨੇ ਜਿਹੜੀ ਸੂਟਾਂ ਨੂੰ ਦਿੰਦੀ ਆ।
ਹਾਂਜੀ ਹਾਂ, ਮੈਮ ਬਹੁਤ ਜ਼ਿਆਦਾ, ਕਿਉਂਕਿ ਫਿਰ ਫੇਰ ਹੁਣ ਉਹ, ਮਤਲਬ ਕਿ ਦੂਜਿਆਂ ਨੂੰ ਆਪਣੇ ਪ੍ਰਤੀ, ਅਟਰ੍ਰੈਕਟ ਕਰ ਰਹੀਆਂ ਨੇਗੀਆਂ।
ਹਾਂਜੀ-ਹਾਂਜੀ।
ਗ਼ਲਤ ਤਾਂ, ਫਿਰ ਉਹਨਾਂ ਦੇ ਨਾਲ ਹੋਣਾ ਹੀ ਹੈ। ਕਿਉਂਕਿ ਜਦੋਂ ਖੁਦ ਲਈ ਆਪ ਹੀ ਆਪਾਂ ਕਹਿ ਦਿੰਦੇ ਵੀ, ਕੰਢੇ ਬੀਜ ਰਹੀਆਂ ਨੇਗੀਆਂ। ਸ਼ੋਟ ਡਰੈਸ, ਕਈ ਤਾਂ ਏਦਾਂ ਕਰਦੀਆਂ ਨੇ ਕਿ ਉਹ ਜਮਾ ਹੀ ਸ਼ੋਰਟ ਪਾਉਂਦੇ ਨੇਗੇ, ਤੁਸੀਂ ਲਾ ਲਓ।
ਬਸ ਉਹਨਾਂ ਨੂੰ ਇਹ ਚੀਜ਼ ਨਹੀਂ ਪਤਾ ਨਾ, ਉਹਨਾਂ ਉਹ ਦੇ ਮਾਂ ਪਿਓ ਨੇ, ਕਿੰਨੀ ਇੱਜ਼ਤ ਕਮਾਈ ਹੈ ਇਨੇ ਸਾਲਾਂ 'ਚ।
ਹਾਂਜੀ ਹਾਂ, ਇਹ ਨੀ ਉਹਨਾਂ ਲਈ ਹੈਗਾ, ਉਹਨਾਂ ਲਈ ਤਾਂ ਹੁਣ ਇਹ ਹੈ।
ਇੱਜ਼ਤ ਕਮਾਉਣ ਨੂੰ ਬਹੁਤ ਸਾਲ ਲੱਗ ਜਾਂਦੇ ਹੈ, ਇੱਜ਼ਤ ਰੋਲਣ ਨੂੰ
ਗਵਾਉਣ ਨੂੰ ਇੱਕ ਸੈਕਿੰਡ ਲੱਗਦਾ ਹੈਗਾ।
ਹਾਂਜੀ।
ਕਿਉਂਕਿ ਉਹ ਕਹਿ ਦਿੰਦੇ ਆ ਵੀ, ਬਣਾਉਣੀ ਔਖੀ ਹੈ, ਗਵਾ ਤਾਂ ਆਪਾਂ ਜਦੋਂ ਮਰਜ਼ੀ ਲਈਏ।
ਹਾਂਜੀ, ਇਹ ਤਾਂ ਹੈਹੀ।
ਹਾਂਜੀ, ਕਿਉਂਕਿ ਫੇਰ ਉਹ ਕੀ ਕਰਦੀਆਂ ਨੇ ਫਿਰ ਬਾਅਦ ਦੇ ਵਿੱਚ ਕਹਿਣਗੇ, ਉਹ ਸਾਨੂੰ ਐਵੇਂ ਦੇਖ ਰਿਹਾ ਹੈਗਾ, ਉਹ ਸਾਡੇ ਨਾਲ ਏਦਾਂ ਬਿਹੇਵ ਕਰ ਰਿਹਾ ਗਾ।
ਉਹ ਚ ਫਿਰ ਮੁੰਡੇ ਦੀ ਵੀ, ਚਲੋ ਅਸੀਂ ਮੰਨੀ ਗਲਤੀ ਆ, ਬਟ ਮੁੰਡੇ ਦੀ ਇੰਨੀ ਗ਼ਲਤੀ ਨਹੀਂ ਜਿੰਨੀ ਕੁੜੀ ਦੀ ਗਲਤੀ ਹੈ।
ਹਾਂਜੀ-ਹਾਂ, ਬਿਲਕੁਲ ਸਹੀ। ਕਿਉਂਕਿ ਕੁੜੀ ਆਪ ਪਹਿਲ ਕਰ ਰਹੀ ਹੈ ਮੈਮ ਹਾਂਜੀ। ਜੇ ਉਹ ਹੁਣ ਵਧੀਆ ਕੱਪੜੇ ਪਾਵੇ ਤੇ ਵਧੀਆ ਬਣ ਕੇ ਜਾਵੇ, ਕਿੱਦਾਂ ਉਹਨੂੰ ਕੋਈ ਕੁਛ ਕਹਿ ਦੂਗਾ।
ਹੁਣ ਜਿੱਦਾਂ ਮੈਂ ਅੱਜ ਦਾ ਮਾਹੌਲ ਦੇਖਿਆ, ਜਿੱਦਾਂ ਮੈਂ ਗੁਰਦੁਆਰੇ ਵਗੈਰਾ ਜਾਂਦੀ ਹਾਂ। ਅਸੀਂ ਜਿੱਦਾਂ ਗੁਰਦੁਆਰੇ ਜਾਣਾ ਨਾ, ਤਾਂ ਸਾਡਾ ਧਿਆਨ ਉੱਧਰ ਹੀ ਹੋਣਾ ਚਾਹੀਦਾ ਹੈ, ਹੋਰ ਕਿ ਕਿਸੇ ਪਾਸੇ ਨਹੀਂ ਹੋਣਾ ਚਾਹੀਦਾ, ਜੇ ਤੁਸੀ ਪਾਠ ਕਰ ਰਹੋ ਤੇ ਪਾਠ ਦੇ ਵਿੱਚ ਧਿਆਨ ਰੱਖੋ, ਹੁਣ ਮੈਂ ਕਈ ਦੇਖਿਆ ਕਿ ਕਈ ਮੁੰਡੇ ਕੁੜੀਆਂ ਦੇ ਪਿੱਛੇ ਆ ਰਿਹਾ, ਮੁ ਕੁੜੀਆਂ ਮੁੰਡੇ ਦੇ ਪਿੱਛੇ ਆ ਰਿਹਾ ਗੁਰਦੁਆਰੇ, ਉ ਇੱਕ-ਦੂਜੇ ਨੂੰ ਦੇਖੀ ਜਾ ਰਿਹਾ ਹੈ।
ਹੁਣ ਤਾਂ ਤੁਸੀਂ ਇਹ ਲਾ ਲਓ ਕਿ ਗੁਰੂ ਘਰ ਦੇ ਵਿੱਚ ਵੀ ਨਾ ਕਈ ਮੁੰਡੇ-ਕੁੜੀਆਂ ਇੱਕ ਦੂਜੇ ਨੂੰ ਨੰਬਰ ਫੜਾ ਜਾਂਦੇ ਨੇ।
ਹਾਂਜੀ।
ਇਹ ਅੱਜ-ਕੱਲ੍ਹ ਉਹਨਾਂ ਦੇ ਬਿਹਾਰ ਦੇ ਵਿੱਚ ਬਹੁਤ ਜ਼ਿਆਦਾ ਤਬਦੀਲੀ ਹੈ ਜਿਹੜੀ ਆਪਾਂ ਨੂੰ ਦੇਖਣ ਨੂੰ ਮਿਲ ਰਹੀ ਹੈ।
ਹਾਂਜੀ-ਹਾਂਜੀ।
ਇਹ ਕਿਉਂਕਿ ਦੂਜੇ ਕੰਟਰੀਜ਼ ਤੋਂ ਜਿਹੜੀਆਂ ਕੁੜੀਆਂ ਨੇ ਗੀਆਂ ਫੈਸ਼ਨ ਨੂੰ ਅਡੋਪਟ ਕਰਕੇ ਨਾ
ਆਪਦੇ-ਆਪ ਨੂੰ ਜਿੱਦਾਂ ਆਪਾਂ ਕਹਿੰਦੇਾ ਹਾਈ-ਫਾਈ ਦਿਖਾਉਣ ਦੀ ਕੋਸ਼ਿਸ਼ ਕਰ ਰਹੀਆਂ ਨੇ।
ਹਾਂਜੀ।
ਜਿੱਦਾਂ ਕਿ ਉ ਮੋਡਲਸ ਵਗੈਰਾ ਨੂੰ ਦੇਖਦੇ ਨੇ।
ਚਲੋ ਕੋਈ ਗੱਲ ਨੀ, ਇਸ ਸਭ ਚੀਜ਼ਾਂ ਦੀ ਵੀ ਕੋਈ ਏਜ ਹੁੰਦੀ ਹੈ।
ਹਾਂਜੀ- ਹਾਂ।
ਜਿੱਦਾਂ ਤੱਕ ਮੈਂ ਹੁਣ ਦੇਖ ਰਹੀ ਹਾਂ ਆਪਣੀ ਲਾਈਫ 'ਚ ਕਿ ਬਈ ਦਸ-ਦਸ। ਸਾਲ ਗਿਆਰਾਂ-ਗਿਆਰਾਂ ਸਾਲ ਦੀ ਕੁੜੀਆਂ ਦੇ ਬੋਏਫਰੈਂਡ ਹੈਗੇ ਆ। ਇੱਕ-ਦੂਜੇ ਨੂੰ ਮਿਲਣ ਜਾ ਰਿਹੇਆ। ਉਹਦੀਆਂ ਕਲਾਸਾਂ ਚੀ ਬੋਏਫ੍ਰੈਂਡ ਨੇ। ਉਹ ਚੀਜ਼ ਪਹਿਲੇ ਮੈਂ ਕਦੇ ਦੇਖੀ ਨਹੀਂ ਮੇਰੀ ਲਾਈਫ ਚ ਮੈਂ ਖੁਦ ਸ਼ੌਂਹਕਡ ਹਾ ਦੇਖ ਕੇ।
ਫੇਰ ਦੇਖਲੋ ਮੈਮ ਤੁਸੀਂ। ਕਿਉਂਕਿ ਹੁਣ ਨਾ ਪਤਾ ਕੀ ਕੁੜੀਆਂ ਮਚਓਰ ਨੀ ਹੈਗੀਆਂ ਆਪਦੇ- ਆਪ ਲਈ।
ਕੁਛ ਦੇਖੋ
ਨਾ ਉ ਆਪਣੇ ਪੇਰੈਂਟਸ ਲਈ ਸੋਚ ਰਹੀਆਂ ਨੇ ਨਹੀ ਗੀਆਂ ਦੇਖੋ ਤੁਸੀਂ ਤਾਂ ਨਾ ਉਹ ਖੁੱਦ ਦੀ ਆਪਣੀ ਇੱਜਤ ਦੇ ਲਈ ਸੋਚ ਚਰੀਆਂ ਨੇ ਏਨੀਆ।
ਹਾਂਜੀ ਅਸੀਂ ਐਗਜਾਮਪਲ ਏਦਾਂ ਲੈ ਲੈਂਨੇ ਆਂ ਏਕ ਕੁੜੀ ਹੈਗੀ ਏ, ਠੀਕ ਏ
ਹਾਂਜੀ।
ੳਨੇ ਐ ਤਾਂ ਸੋਚਿਆ ਨੀ ਕਿ ਬਈ ਦੂਜੇ ਬੰਦੇ ਨੂੰ ਅਨਕਫਰਟੇਬਲ ਫੀਲ ਹੋਊਗਾ ਦਾ ੳਦੇ ਪਿੱਛੇ ਏਕ ਮੁੰਡਾ ਲੱਗ ਗਿਆ, ਉਨੇ ਚਲੋ ਏਕ ਮੀਨੇ ਬਾਦ ਦੋ ਮੀਨੇ ਬਾਦ ਉਨੂੰ ਦੱਸਿਆ ਕਿ ਬਈ ਐਦਾਂ-ਐਦਾਂ ਗੱਲ ਐ, ਮੁੰਡੇ ਨੇ ਕੁੜੀ ਨੂੰ
ਹਾਂਜੀ।
ਤੇ ਉਸ ਤੋਂ ਬਾਦ ਉ ਤਾਂ ਅਟਰ੍ਰੈਕਟ ਹੋ ਗਿਆ ਕੁੜੀ ਵੱਲ। ਕੁੜੀ ਨੇ ਮਨਾ ਕਾਰਤਾ, ਹੁਨ ਤੁਸੀਂ ਐ ਲਾ ਲੋ ਏ ਆਈ ਦਾ ਕਿੰਨਾ ਜ਼ਮਾਨਾ ਖ਼ਰਾਬ ਐ। ਉਨੇ ਬਦਲਾ ਲੈਨ ਲਈ ਉਦੇ ਕੁਛ ਫੋਟੋਸ ਵਗੈਰਾ ਨਾਲ ਕਰਤਾ, ਕਰਤਾ ਉਦੇ ਵਿੱਚ ਕਿਦਾ ਨਾਮ ਬਰਬਾਦ ਹੋਇਆ ਕੁੜੀ ਦਾ ਤੇ ਹੋਇਆ-ਹੋਇਆ ਉਦੇ ਮਾਂ ਪਿਓ ਦਾ।
ਮਾਂ ਪਿਓ ਦਾ ਈ ਹੋਇਆ ਜਿਨਾਂ ਨੇ ਉਨੂੰ ਲਾ ਲੋ ਵੀ ਪਾਲਿਆ ਪਲੋਸਿਆ ਸਾਰਾ ਕੁਛ ਕੀਤਾ ਦੇਖੋ ਉਦਾ।
ਚਲੋ ਮਾਂ ਪਿਓ ਨੇ ਤਾਂ ਚਲੋ ਟਰਸਟ ਕਰ ਲਿਆ ਕਿ ਬਈ ਹਾਂ ਤੂੰ ਏਦਾਂ ਦੀ ਚੀਜ਼ ਨਹੀਂ ਕੀਤੀ ਹੋਨੀ ਬਟ ਲੋਕਾਂ ਦੇ ਕਿੱਦਾਂ ਮੂੰਹ ਚੋ ਪ ਕਰਾਵਾਂਗੇ ਅਸੀਂ।
ਨਈ ਮੈਮ ਕਦੇ ਵੀ ਨਈ ਕਿਉਂਕਿ ਇਦੇ ਬਾਰੇ ਆਪਾਂ ਨੂੰ ਪੈਲਾਂ ਹੀ ਸੋਚ ਸੋਚਣਾ ਚਾਈਦੈ।
ਹਾਂਜੀ। ਕੀ ਰਿਸ਼ਤੇਦਾਰ ਟਰੱਸਟ ਵੀ ਕਰੀਏ ਨਾ ਹਾਂਜੀ ਜਿਹੜੇ ਰਿਸ਼ ਟਰੱਸਟ ਵੀ ਕਰਦੇ ਆ, ਉਹ ਵੀ ਫਿਰ ਨਾ ਵੱਖਰੇ ਹੋ ਜਾਂਦੇ ਆ ਕਿ ਨਹੀਂ ਅਸੀਂ ਤਾਂ ਨਹੀਂ ਜਾਣਦੇ ਤੁਹਾਨੂੰ
ਹਾਂਜੀ ਹਾਂ ਸਹੀ ਗੱਲ ਐ ਮੈਮ ਇਹ ਤਾਂ
ਕਿਉਂਕਿ ਜਿੱਥੇ ਤੁਹਾਡੇ ਮਾਂ- ਪਿਓ ਖੜਨਗੇ ਉੱਧਰ ਕੋਈ ਰਿਸ਼ਤੇਦਾਰ ਤੁਹਾਡਾ ਚਾਚਾ ਚਾਚਾ, ਤਾਇਆ, ਭੂਆ ਵਗੈਰਾ ਕੋਈ ਨਈ ਖੜ ਸਕਦਾ
ਹਾਂਜੀ ਹਾਂ, ਇਹ ਗੱਲ ਤਾਂ ਬਿਲਕੁਲ ਹੈਗੀ ਐ ਕਿਉਂਕਿ ਤਾਨੂੰ ਪਹਿਲਾਂ ਈ ਦੱਸਿਆ ਹੈਗਾ ਵੀ ਅੱਜ -ਕੱਲ ਤਾਂ ਲੋਕ ਆਪਣੇ ਬਾਰੇ ਹੀ ਸੋਚਦੇ ਨੇ ਉਹ ਕਹਿਣਗੇ, ਆਪਾਂ ਇਹਦੇ ਨਾਲ ਆਪਣਾ ਨਾਮ ਜੋੜ ਕੇ ਕਿਉਂ ਖ਼ਰਾਬ ਕਰੀਏ।
ਸਾਡੇ ਮਾਂ- ਪਿਓ ਕਹਿੰਦੇ ਆ ਕਿ ਤੁਸੀਂ ਨਾ ਕਿਸੇ ਨਾਲ ਨੀ ਬਗਾੜਨੀ ਤੁਸੀਂ ਸਾਰਿਆਂ ਨਾਲ ਕਰਨੀ ਆ ਬਟ ਅਸੀਂ ਇਹ ਚੀਜ਼ ਦੇਖਿਆ ਕਿ ਜਿਹੜੇ ਸਾਡੇ ਮਾਂ- ਪਿਓ ਦੀ ਇੱਜ਼ਤ ਨਈ ਕਰਦੇ ਉਹ ਅਸੀਂ ਕਿਉਂ ਬੁਲਾਵਾਂਗੇ ਉਹਨਾਂ ਨੂੰ
ਹਾਂਜੀ ਹਾਂ ਉਹ ਜਦੋਂ ਸਾਡੇ ਪੇਰੈਂਟਸ ਦੀ ਨੀ ਕਰ ਰਹੇ ਆਪਣੀ ਕਿਉਂ ਕਰਨਗੇ।
ਤੁਸੀਂ ਵੀ ਕਰੋ, ਅਸੀਂ ਵੀ ਜੀਅ ਸੱਦਕੇ ਕਰਾਂਗੇ।
ਹਾਂਜੀ ਹਾਂ, ਪਰ ਇਹ ਆ ਵੀਛ ਪਿਛਲੇ ਸਾਲਾਂ ਦੇ ਮੁਤਾਬਕ ਇਹਦੇ ਵਿੱਚ ਬਹੁਤ ਜ਼ਿਆਦਾ ਚੇਂਜ ਐ ਜਿਹੜਾ ਉਹ ਦੇਖਣ ਨੂੰ ਮਿਲ ਰਿਹਾ। ਹਲੇ ਫਿਊਚਰ ਬਾਰੇ ਤਾਂ ਪਤਾ ਵੀ ਨਈ ਉਸ ਟਾਈਮ ਦੇ ਵਿੱਚ ਕੀ ਹੋਣਾ ਕੀ ਨਹੀਂ ਹੋਣਾ, ਆਪਾਂ ਉਸ ਚੀਜ਼ ਤੋਂ ਅੰ ਜਾਣਾ
ਹਾਂਜੀ ਹਾਂਜੀ ਇਹ ਤਾ ਹੈ।
ਕਿਉਂਕਿ ਇਹ ਘਟਣ ਦੀ ਬਜਾਏ ਬਹੁਤ ਜਿਆਦਾ ਵੱਧ ਰਿਹਾ ਗਾ।
ਹਾਂਜੀ ਹੁਣ ਮੈਂ ਜੈਸਿਮਾ ਤਾਹਨੂ ਥੋੜੀ ਦੇਰ ਚ ਕਰਾਂ
ਹਾਂਜੀ ਹਾਂ ਮੈਮ ਕੋਈ ਗੱਲ ਨੀ, ਜਦੋਂ ਤੁਸੀਂ ਫਰੀ ਹੋਏ ਤਾਂ ਮੈਨੂੰ ਕੋਲ ਕਰ ਸਕਦੇਓਗੇ, ਹਾਂਜੀ ਹਾਂਜੀ।